ਹੈਲੋ ਹੈਲੋ
ਹੈਲੋ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
ਹੋਰ ਠੀਕ ਠਾਕ ਜੇ
ਤੁਹਾਡੀ ਆਵਾਜ਼ ਹਾਂਜੀ-ਹਾਂਜੀ।
ਵਧੀਆ ਜੀ ਵਧੀਆ ਹੋਰ ਜੀ ਕੀ ਕਰਦੇ ਜੇ
ਬਸ ਜੀ ਹੁਣੇ ਡੇਲੀ ਰੂਟੀਨ ਦੇ ਕੰਮਾਂ ਤੋਂ ਵਿਹਲੇ ਹੋਏ।
ਅੱਛਾ-ਅੱਛਾ-ਅੱਛਾ ਚਲੋ ਵਧੀਆ ਆਟੋ ਲੈਨੇ ਆ ਬਸ ਥੋੜੀ 'ਚ ਪਾਰਲੇ ਜੀ ਹੈਗੀ ਹੀ ਤੇੇ ਚਾਹ ਚੂ ਪੀਤੀ ਹੈਗਾ।
ਹਾਂਜੀ ਅੱਛਾ ਜੀ।
ਹਾਂਜੀ-ਹਾਂਜੀ ਬੋ ਵਧੀਆ
ਤੁਹਾਡਾ ਕੀ ਵਿਚਾਰ ਸੀ ਛੁੱਟੀਆਂ ਬਾਰੇ ਕਿਵੇਂ ਰਈਆਂ ਤੁਹਾਡੀਆਂ
ਮੇਰੀ ਜੀ ਵਧੀਆ ਰਈਆਂ। ਪੈਲੇ ਤੇ ਆਪਾਂ ਜੀ ਕੈਂਦੇ ਨੇ ਦਰਬਾਰ ਸਾਹਿਬ ਚਲੇ ਗਏ ਪੰਜਾਬ
ਹਾਂਜੀ
ਉੱਥੋਂ ਦਰਬਾਰ ਸਾਹਿਬ ਤੇ ਮੈਂ ਪਠਾਨਕੋਟ ਚਲੇ ਗਿਆ।
ਅੱਛਾ ਜੀ।
ਪਠਾਨਕੋਟ ਕੋਈ ਤੀਜਾ ਆਪਣਾ ਇਸਟਾ ਵੈਰੀ ਆ ਗਿਆ
ਅੱਛਾ ਜੀ
ਹਾਂਜੀ ਫਿਰ ਮੈਂ ਜਗਾਧਰੀ ਤੇ ਆਜੋ
ਹੋਰ ਫਿਰ ਹਿਲ ਸਟੇਸ਼ਨ ਬਾਰੇ ਤੁਹਾਡੇ ਕੀ ਵਿਚਾਰ ਨੇ
ਹਿਲ ਸਟੇਸ਼ਨ ਵਧੀਆ ਜਗਾ ਅਗਰ ਕੀ ਕਹਿੰਦੇ ਨੇ ਆਪਣਾ ਐ ਟਿਕੇਟਸ ਨਾ ਰਈਏ ਤੇ ਮਤਲਬ ਤਮੀਜ਼ ਨਾਲ ਬੜੀ ਅੱਛੀ ਜਗ੍ਹਾ ਉੱਥੇ ਕੀ ਕਹਿੰਦੇ ਨੇਚਰ ਉੱਥੇ ਦਾ ਇਹ ਹਵਾ ਉੱਥੇ ਦੀ ਇੰਨੀ ਮੌਸਮ ਉਥੇ ਦਾ ਇੰਨਾ ਸੋਹਣਾ ਮੌਸਮ ਹੈ ਗਰਮੀਆਂ ਚ ਜਿਵੇਂ ਅੱਜ ਕੱਲ੍ਹ ਤੇ ਮੌਸਮ ਹੁੰਦਾ ਹੀ ਵਧੀਆ ਉੱਥੇ ਦਾ ਟੈਂਪਰੇਚਰ ਠੰਡਾ ਠੰਡਾ ਹੁੰਦਾ ਇਥੇ ਨਾਲੋ ਤੇ ਵਧੀਆ ਜਗ੍ਹਾ ਬਹੁਤ ਮਜ਼ਾ ਆਉਂਦਾ ਫਿਰ ਫੈਮਲੀ ਨਾਲ ਜਾਈਏ
ਹਾਂ ਤੁਸੀਂ ਕਿੰਨੇ ਹਿੱਲ ਸਟੇਸ਼ਨ ਦੇਖੇ ਨੇ?
ਮੈਂ ਚਾਰ ਪੰਜ ਦੇਖੇ ਨੇ ਜੀ।
ਅੱਛਾ ਜੀ।
ਹਾਂਜੀ। ਹੋਰ ਸੁਣਾਓ ਤੁਆਡੀ ਛੁੱਟੀਆਂ ਕੇਦ ਕਿੱਦਾਂ ਦੀਆ ਗਇਆ?
ਬੋਤ ਵਧੀਆ ਜੀ। ਅਸੀ ਜੈਪੁਰ ਸਿਟੀ ਘੁੰਮਣ ਗਏ ਸੀ। ਬੋਤ ਅੱਛੀ ਸਿਟੀ ਹੈਗੀ ਐ।
ਅੱਛਾ ਜੀ।
ਹੈਲ ਓ।
ਹੈਲੋ।
ਹਾਂਜੀ-ਹਾਂਜੀ। ਓਥੇ ਹਾਂਜੀ-ਹਾਂਜੀ। ਓਥੇ ਦੀ ਮੈਂ ਕਿਆ ਜੈਪੁਰ ਸੀ। ਅਸੀਂ ਜੈਪੁਰ ਸਿਟੀ ਘੁੰਮਣ ਗਏ ਸੀ। ਬੋਤ ਵਧੀਆ ਸਿਟੀ ਹੈਗੀ ਐ।
ਅੱਛਾ ਜੀ ਅੱਛਾ। ਹੋਰ ਕੀ-ਕੀ ਵੇਖਿਆ ਓਥੇ?
ਹਮ-ਹਮ। ਓਥੇ ਦੀ ਮਾਰਕੀਟ ਚ ਬੋਤ ਅੱਛੀਆਂ ਮਾਰਕੀਟ ਨੇ ਓਥੇ। ਓਥੇ ਕਿਲ੍ਹੇ ਬਣੇ ਹੋਏ ਨੇ ਬੋਤ ਕਿਲ੍ਹੇ ਨੇ ਹਵਾ ਮੈਲ ਐ ਬੋਤ ਛਾ ਸ਼ੀਸ਼ੇ ਦਾ ਬਣਿਆ ਹੋਇਆ ਸਾਰਾ।
ਅੱਛਾ-ਅੱਛਾ। ਬੋਤ ਵਧੀਆ ਗੱਲ ਏ ਬੋਤ
ਉੱਥੇ ਕਈ ਹਾਂਜੀ ਕਈ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋਈ ਐ। ਜੈਪੁਰ ਚ ਕਈ ਹਿੰਦੀ ਸੀਰੀਅਲ ਜੇੜੇ ਨੇ ਉੱਥੇ ਸ਼ੂਟ ਕੀਤੇ ਗਏ ਨੇ।
ਅੱਛਾ ਜੀ। ਮੇਰਾ ਵੀ ਬੜਾ ਮਨ ਹੀ ਜਾਨ ਦਾ ਪਰ ਕੀ ਕਹਿੰਦੇ ਨੇ ਹੁਣ ਛੁੱਟੀਆਂ ਈ ਖ ਤਮ ਹੋਣ ਲਗਿਆ। ਮੈਂ ਕਿਆ ਫੇਰ ਅਗਲੀ ਵਾਰ ਜਈਐ। ਹਜ਼ੇ ਤੇ ਪੋਸੀਬਲ ਨੀ ਹੈਗਾ ਹੁਣ।
ਹਾਂਜੀ-ਹਾਂਜੀ। ਏਕ ਬਾਰ ਤਾ ਜ਼ਰੂਰ ਸਭ ਨੂੰ ਜਾਣਾ ਚਾਈਦੈ ਬੋਤ ਹੀ ਅੱਛੀ ਸਿਟੀ ਹੈਗੀ ਐ। ਬੋਤ ਮਜ਼
ਹਾਂਜੀ। ਮੈਂ ਜੈਸਲਮੇਰ ਜਾਣਾ ਸੀ ਜੇ।
ਉਹ ਓਧਰ ਥੋੜਾ ਨਾ ਪਾਣੀ ਦੀ ਘਾਟ ਹੈਗੀ ਐ ਜਿਵੇਂ।
ਹਾਂਜੀ-ਹਾਂਜੀ ਓ ਰਾਜਸਥਾਨ ਵਿੱਚ ਪੈ ਜਾਂਦਾ ਨਾ। ਆਹੋ-ਆਹੋ ਬੜੀ ਸੋਨੀ ਜਗਾ ਵੇ।
ਹਮ-ਹਮ। ਉੱਥੇ ਜੈਸਲਮੇਰ ਚ ਵੀ ਕਾਫੀ ਫਿਲਮਾਂ ਦੀ ਸ਼ੂਟਿੰਗ ਹੋਈ ਐ। ਓ ਵੀ ਬੋਤ ਅੱਛੀ ਜਗ੍ਹਾ ਵੈਸੇ ਤਾ।
ਹਾਂਜੀ ਬੜੀ ਅੱਛੀ ਜਗਾ- ਬੜੀ ਅੱਛੀ ਜਗਾ ਓਵੀ ਮੇਰਾ ਉੱਥੇ ਦਾ ਬੜਾ ਪਲੈਨ ਬੰਦਾ ਪਿਆ ਹੀ। ਤੇ ਪਰ ਓਇਓ ਗੱਲ ਹੋ ਗੀ ਨਾ ਛੁੱਟੀਆਂ ਘੱਟ ਰੇਹ ਗਈਆਂ ਹੁਣ ਖ਼ਤਮ ਹੋਣ ਲਗੀਐ।
ਕੋਈ ਨਾ ਅਗਲੀ ਵਾਰੀ ਜਦੋਂ ਉੱਧਰ ਦਾ ਬਣੇਗਾ ਪੈਲੇ ਤੁਸੀਂ ਜੈਪੁਰ ਜ਼ਰੂਰ ਘੁੰਮਣਾ।
ਹਾਂਜੀ-ਹਾਂਜੀ ਜ਼ਰੂਰ-ਜ਼ਰੂਰ, ਜ਼ਰੂਰ ਉੱਥੇ ਜ਼ਰੂਰ ਜਾਵਾਂਗਾ ਮੈਂ।
ਹਾਂਜੀ-ਹਾਂਜੀ ਹੋਰ ਗੁਰੂ ਘਰਾਂ ਬਾਰੇ ਕਿੱਥੇ-ਕਿੱਥੇ ਘੁੰਮ ਆਏ ਤੁਸੀ ਗੁਰਦੁਆਰੇ ਸੈਬ ਵਗੈਰਾ?
ਆਪਾਂ ਦਰਬਾਰ ਸੈਬ ਗਏ।
ਹਾਂਜੀ।
ਸ਼ੀਧਾ ਸੈਬ ਗਏ।
ਅੱਛਾ ਜੀ, ਹੂੰ-ਹੂੰ।
ਸਨ ਸੈਬ ਗਏ।
ਅੱਛਾ ਜੀ।
ਹੋਰ ਵੀ ਲ ਲੋਕਲ ਉੱਥੇ ਦੇ ਏਕ ਦੋ ਗੁਰਦੁਆਰੇ ਗਏ ਹੀ।
ਅੱਛਾ ਜੀ। ਮ ਜਿਵੇਂ ਮੁਰਾਦਾਬਾਦ ਤੋਂ ਅੱਗੇ ਨੈਨੀਤਾਲ ਦੇ ਲਾਗੇ ਉੱਥੇ ਰੀਠਾ ਸੈਬ ਗੁਰਦੁਆਰਾ ਏ। ਉੱਥ ਥੇ ਦਾ ਵੀ ਬਹੁਤ ਅੱਛਾ ਇਤਿਹਾਸ ਐ। ਕਦੇ ਉੱਧਰ ਦਾ ਤਾਡਾ
ਹਾਂਜੀ- ਹਾਂਜੀ ਨਾ- ਨਾ ਉੱਧਰ ਤਾਂ ਨਹੀਂ ਬਣਿਆ, ਉੱਥਰ ਤਾਂ ਬਣਾਵਾਂਗੇ। ਉੱਥੇ ਆਪਣਾ ਵਿੱਚ ਹੀ ਬਣਾਣਾ, ਸਕੂਲ ਮਤਲਬ ਜੋਬ ਵਗੈਰਾ ਦੇ ਵਿੱਚ ਹੀ।
ਹਾਂਜੀ- ਹਾਂਜੀ।
ਔਥੇ ਅਪਣੇ ਇਚ ਵੀ ਨ ਕਿ ਇਹਵੇ
ਉੱਥੇ ਦਾ ਵੀ ਬਹੁਤ ਅੱਛਾ ਹੈਗਾ ਉਹ ਗੁਰੂ ਨਾਨਕ ਦੇਵ ਜੀ ਦਾ, ਗੁਰਦੁਆਰਾ ਹੈ ਉੱਥੇ।
ਹਾਂਜੀ- ਹਾਂਜੀ, ਹਾਂਜੀ ਮੈਂ ਸੁਣਿਆ ਵਾ ਮੈਨੂੰ ਪਤਾ ਉੱਥੇ ਦਾ ਇਤਿਹਾਸ
ਹੂੰ-ਹੂੰ, ਹਾਂਜੀ- ਹਾਂਜੀ ਉੱਥੇ ਜਿਹੜੇ ਰੀਠੇ ਮਿੱਠੇ ਕੀਤੇ ਸੀ ਗੁਰੂ ਨਾਨਕ ਦੇਵ ਜੀ ਨੇ, ਆਪ ਹੂੰ-ਹੂੰ,
ਹੋਰ ਸੁਣਾਓ ਬੱਚੇ ਕੀ ਕਰਦੇ?
ਬਸ ਜੀ ਬੱਚੇ ਕੋਈ ਸੁੱਤਾ ਹੋਇਆ, ਕੋਈ ਉੱਠਿਆ ਹੋਇਆ।
ਅੱਛਾ-ਅੱਛਾ।
ਹੂੰ। ਹਜੇ ਬਸ ਲੰਚ ਦਾ ਓਹ ਬ੍ਰੇਕਫਾਸਟ ਦਾ ਟਾਈਮ ਨਹੀਂ ਉਹਨਾਂ ਦਾ ਸਟਾਰਟ ਹੋਇਆ ਨਾ ਇਸ ਕਰਕੇ।
ਠੀਕ ਹੈ- ਠੀਕ ਹੈ। ਚਲੋ ਵਧੀਆ ਹੈ ਛੁੱਟੀਆਂ ਹੈਗੀਆਂ ਇੰਜੋਏ ਕਰ ਲੈਣਗੇ ਦੋਸਤੀਆ।
ਹਾਂਜੀ ਬਸ ਰਹਿ ਗ ਥੋੜੇ ਦਿਨ। ਫੇਰ ਸਕੂਲ ਜਾਣਗੇ ਰੂਟੀਨਾਂ ਸਟਾਰਟ ਹੋ ਜਾਣਗੀਆਂ।
ਹਾਂਜੀ- ਹਾਂਜੀ,
ਹੋਰ ਦੱਸੋ ਤੁਸੀਂ ਕੀ ਕਰ ਰਹੇ ਸੀ?
ਕੁਛ ਨੀ ਜੀ ਬਸ ਆਪਣਾ ਕੀ ਕਹਿੰਦੇ ਨੇ ਹੁਣ ਅ ਰੋਟੀ ਨਾਸ਼ ਤੋਂ ਫਰੀ ਹੋਇਆ।
ਅੱਛਾ ਜੀ ਨਾਸ਼ਤਾ ਕਰ ਲਿਆ ਤੁਸੀਂ?
ਹਾਂਜੀ- ਹਾਂਜੀ।
ਅੱਛਾ ਜੀ ਅੱਜ ਕੀ ਬਣਿਆ ਸੀ?
ਅੱਜ ਜੀ ਉਹ ਕੀ ਕਹਿੰਦੇ ਨੇ ਆਪਣਾ ਫਰੂਟ ਸੈਲਡ ਹੀ ਖਾਧਦੇ ਨੇ।
ਅੱਛਾ ਜੀ।
ਹਾਂਜੀ,
ਹੋਰ ਰੋਟੀ ਦਾ ਸਿਸਟਮ ਕਿਵੇਂ ਕੌਨ ਕਰਦਾ ਤੁਆਡੇ
ਏਥੇ ਜੀ ਆਪਨਾ ਸਾਡੇ ਘਰ ਚ ਦੋ ਜਨੇ ਈ ਕਰਦੇ ਨੇ ਜੀ ਇੱਕ ਮੇਰੇ ਤਾਏ ਜੀ ਦੇ
ਅੱਛਾ ਜੀ।
ਹਾਂਜੀ-ਹਾਂਜੀ,
ਤੇ ਤੁਸੀਂ ਵੀ ਕੋਈ ਡਿਸ਼ ਡੁਸ਼ ਬਨਾ ਲੈਂਦੇ।
ਹਾਂਜੀ-ਹਾਂਜੀ-ਹਾਂਜੀ ਬਨਾ ਲਈਦੀ ਜੀ ਥੋੜਾ-ਥੋੜ੍ਹਾ ਬੋਤਾ
ਅੱਛਾ ਜੀ ਕੁਕਿੰਗ ਦਾ ਸ਼ੌਂਕ ਹੈ ਤੁਹਾਨੂੰ ਵੀ।
ਹਾਂਜੀ-ਹਾਂਜੀ।
ਅੱਛਾ ਜੀ, ਤੇ ਤਾਡੀ ਫੇਵਰੇਟ
ਕੜੀ ਚਾਵਲ ਏ ਚੀਜ਼ਾਂ ਬਨਾ ਲੈਂਦਾ ਸੀ।
ਤਾਡੀ ਫੇਵਰੇਟ ਡਿਸ਼ ਕੇੜੀ ਜਿਵੇਂ ਮਿੱਠੇ ਵਿੱਚ ਲੈ ਲਈ ਜਾਏ ਤੇ
ਮਿੱਠੇ ਵਿੱਚ ਜੀ ਫਰੂਟ ਕਰੀ ਮੈਨੂੰ ਬੜੀ ਵਦੀਆ ਲੱਗਦੀ ਐ।
ਅੱਛਾ ਜੀ।
ਨੋਰਮਲ ਮਿੱਠਾ ਪਾ ਕੇ ਜ਼ਾਦਾ ਨੀ
ਅੱਛਾ ਜੀ,
ਹਾਂਜੀ।
ਜ਼ਾਦਾਤਰ ਨਮਕੀਨ ਚੀਜ਼ਾਂ ਨੂੰ ਲਾਈਕ ਕਰਦੇ ਓਂ।
ਹਾਂਜੀ-ਹਾਂਜੀ ਮਿੱਠਾ ਮੈਂ ਨਾ ਅਵੋਇਡ ਈ ਕਰਨਾ ਮੇਰੀ ਬਨਦੀ ਨੀ ਕਿਵੇ ਕਿਓਂ
ਅੱਛਾ ਜੀ,
ਹਾਂਜੀ,
ਤੇ ਨਮਕੀਨ ਵਿੱਚ ਕੇੜੀ ਡਿਸ਼ ਬਣਾ ਲੈਂਦੇ ਓਂ ਤੁਸੀਂ ਜੀ।
ਮੈਂ ਜੀ ਸਾਰੀਆਂ ਬਨਾ ਲੈਂਨਾ ਪੂੜੀ ਛੋਲੇ ਵੀ ਬਨਾ ਲੈਂਨਾ ਮੈਂ।
ਅੱਛਾ ਜੀ।
ਹਾਂਜੀ।
ਤੇ ਹੋਰ ਕੋਈ ਨਵੀਂ ਰੈਸਪੀ ਹੋਏ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਜ਼ਰੂਰ।
ਹਾਂਜੀ-ਹਾਂਜੀ ਜ਼ਰੂਰ ਕਰਾਂਗਾ ਜੀ ਜ਼ਰੂਰ ਕਰਾਂਗਾ ਤੁਸੀਂ ਦੱਸੋ ਤੁਆਡਾ ਕੀ ਆਪਨਾ ਡਾਇਟ ਪਲੈਨ ਹੁੰਦਾ।
ਬਸ ਅਸੀਂ ਜੀ ਸਵੇਰੇ ਨਾਸ਼ਤੇ ਤੋਂ ਬਾਦ ਫਿਰ ਦੁਪੈਰ ਦੀ ਸੋਚਾਂ ਵਿੱਚ ਵੜ ਜਾਂਦੇ ਆਂ ਦੁਪੈਰੇ ਹੁਨ ਕੀ ਬਨਏਆ ਜਾਏ ਸਬਜ਼ੀ।
ਤੇ ਅੱਜ ਸਵੇਰੇ ਕੀ ਬਨਾਏਆ ਸੀ।
ਅੱਜ ਤਾਂ ਰਾਤ ਦੀ ਦਾਲ ਪਈ ਹੋਈ ਸੀ। ਓਦੇ ਨਾਲ ਈ ਸਭ ਨੇ ਫੁਲਕੇ ਖਾ ਲਏ ਨੇ ਸਾਦੇ ਫੁਲਕੇ ਈ।
ਠੀਕ ਐ-ਠੀਕ ਐ।
ਤੇ ਹੁਨ ਪਲੈਨ ਐ ਕੇ ਹਾਂ ਦੁਪੈਰ ਦੀ ਰੋਟੀ ਵਿੱਚ ਰਾਜਮਾਂਹ ਚਾਵਲ ਬਨਾਏ ਜਾਨ।
ਅੱਛਾ-ਅੱਛਾ-ਅੱਛਾ ਚਲੋ ਵਦੀਆ-ਵਦੀਆ। ਤੇ ਤੁਆਡੇ ਘਰ ਖਾ ਲੈਂਦੇ ਨੇ ਰਾਜਮਾਂਹ ਚਾਵਲ।
ਹਾਂਜੀ। ਸਬ ਖੁਸ਼ ਹੋ ਕੇ ਖਾਂਦੇ ਨੇ ਚਾਵਲ ਵਾਲੀ ਆਈਟਮਾਂ ਤਾਂ ਉਂਝ ਈ ਬੱਚੇ ਖੁਸ਼ ਹੋ ਕੇ ਖਾਂਦੇ ਨੇ।
ਹਾਂਜੀ-ਹਾਂਜੀ।
ਕੁਛ ਗਰਮੀਂ ਐ ਨਾ ਗਰਮੀਂ ਕਰਕੇ ਸਬਜ਼ੀਆਂ ਤਾਂ ਸਮਝ ਈ ਨੀ ਆਂਦੀਆਂ।
ਠੀਕ ਐ-ਠੀਕ ਐ ਚਲੋ।
ਇਸ ਕਰਕੇ ਥੋੜ੍ਹਾ ਚਾਵਲ ਵਾਲੀ ਆਈਟਮਾਂ ਨੂੰ ਜ਼ਾਦਾ ਓ ਕਰੀਦਾ। ਕੇ ਚਲੋ ਚਾਵਲ ਖਾਧੇ ਤਾਂ ਜਾਂਦੇ ਨੇ ਨਾ। ਹੂੰ-ਹੂੰ, ਹੋਰ ਤੁਸੀਂ ਦੱਸੋ
ਬਸ ਜੀ ਵਧੀਆ
ਹੋਰ
ਮੈਨੂੰ ਪਤਾ ਲੱਗਿਆ ਤੁਸੀਂ ਵੈਸ਼ਨੋ ਮਾਤਾ ਵੀ ਗਏ ਸੀ
ਹਾਂਜੀ ਹਾਂਜੀ ਸਾਡਾ ਉੱਧਰ ਦਾ ਵੀ ਟ੍ਰਿਪ ਰਿਹਾ ਸੀ ਇਸ ਵਾਰ
ਅੱਛਾ
ਉਹ ਵੀ ਪਹਾੜੀ ਇਲਾਕੇ ਹੈਗਾ ਯਾ
ਭੈਣਜੀ ਪਰ ਉੱਥੇ ਗਰਮੀਂ ਸੀ ਜ਼ਿਆਦਾ ਬੜੀ
ਹਾਂਜੀ ਇਸ ਵਾਰ ਤਾਂ ਗਰਮੀਂ ਹੈ ਸੀਗੀ
ਅੱਛਾ ਅੱਛਾ
ਸਬ ਕਹਿੰਦੇ ਸੀ ਠੰਡ ਹੁੰਦੀ ਹੈ ਪਰ ਇਸ ਵਾਰੀ ਤਾਂ ਬਹੁਤ ਜ਼ਿਆਦਾ ਗਰਮੀ ਸੀ ਕੁਛ ਸੰਗਤ ਬਹੁਤ ਜ਼ਿਆਦਾ ਸੀਗੀ ਅੱਸੀ ਹਜ਼ਾਰ ਬੰਦਾ ਮੱਥਾ ਟੇਕ ਰਿਹਾ ਸੀ ਉਹ ਤੇ ਕਰਕੇ ਥੋੜ੍ਹਾ ਹੋ ਗਿਆ ਸੀ ਗਰਮੀਂ ਦਾ ਹਾਂਜੀ ਹਾਂਜੀ ਇਸ ਛੁੱਟੀਆਂ ਸੀ ਨਾ ਛੁੱਟੀਆਂ ਵਿੱਚ ਨਾ ਬਹੁਤ ਸੰਗਤ ਹੋ ਜਾਂਦੀ ਹੈ
ਹਾਂਜੀ ਹੋਰ ਸੁਣਾਓ ਜੀ ਸਭ ਘਰ ਸਭ ਵਧੀਆ ਮੰਮੀ ਡੈਡੀ ਸਭ ਠੀਕ ਆ
ਹਾਂਜੀ ਹਾਂਜੀ ਤੁਹਾਡਾ ਕਦੀ ਬਣਿਆ ਚੱਕਰ ਉੱਧਰ ਤਾਂ ਕਦੇ ਗਏ ਹੋ
ਹਾਂਜੀ ਮੈਂ ਇੱਕ ਵਾਰ ਗਿਆ ਜੀ
ਅੱਛਾ ਜੀ
ਹਾਂਜੀ ਪੈਦਲ ਪੈਦਲ ਜੀ ਪੈਦਲ
ਅੱਛਾ ਜੀ
ਹਾਂ ਜਦੋਂ ਇੱਕ ਵਾਰੀ ਸਟਾਰਟ ਕਰ ਲਉ ਫਿਰ ਤਾਂ
ਹਾਂਜੀ ਆਪਾਂ ਪੌੜੀਆਂ ਵੱਲੋਂ ਗਏ ਸੀ ਫਟਾਫਟ ਆਪਾਂ ਢਾਈ ਘੰਟੇ ਚ ਚਲ ਏਕ ਵਰੀ ਪਹੁੰਚ ਗਏ
ਅੱਛਾ ਜੀ, ਅਸੀਂ ਵਾਪਸੀ ਪੌੜੀਆਂ ਤੋਂ ਕੀਤੀ ਸੀ ਜੀ
ਅੱਛਾ ਅੱਛਾ ਚਲੋ ਜੀ ਪਿੱਛੇ ਨਾ ਮੈਨੂੰ, ਫੋਨ ਆ ਰਿਹਾ ਬਾਅਦ ਚੋਂ ਕਰਦਾ
ਠੀਕ ਹੈ ਜੀ, ਠੀਕ ਹੈ ਓਕੇ ਜੀ ਬਾਏ